ਲੋ
ਸਸ ਰੀ ਕਾਲ ਜੀ।
ਸਸ ਰੀ ਕਾਲ ਜੀ।
ਸਈ ਗੱਲ ਏ, ਵਦੀਆ-ਵਦੀਆ ਤੁਸੀਂ ਦੱਸੋ। ਓ, ਹਾਂਜੀ-ਹਾਂਜੀ। ਤੁਹਾਨੂੰ ਮਿਲੇ ਹਾਂਜੀ, ਆ ਰ‌ਈ ਏ ਵਾਜ਼ ਤੁਹਾਡੀ। ਕਲੀਅਰ ਆ ਰੀ ਏ? ਨ‌ਈਂ-ਨ‌ਈਂ, ਨ‌ਈਂ ਕਲੀਅਰ ਨੀ ਹੈਗੀ। ਅੱਛਾ। ਹਮ। ਹੁਣ ਦੇਖੋ, ਹਾਂਜੀ ਠੀਕ ਓ, ਹੁਣ ਠੀਕ ਐ। ਹਾਂਜੀ ਆ ਰੀ ਐ। ਮੈਂ, ਹੈਲੋ, ਹਾਂਜੀ।
ਹੈਲੋ।
ਹੈਲੋ, ਹਾਂਜੀ ਆਈ ਐ, ਹਾਂਜੀ, ਹੋਰ ਠੀਕ ਓ? ਹਾਂਜੀ-ਹਾਂਜੀ ਤਵਾਨੂੰ ਮੇਰੀ ਵਾਜ਼ ਡਬਲ ਤੇ ਆਂਦੀ। ਹਾਂਜੀ ਡਬਲ ਆ ਰੀ ਏ। ਡਬਲ ਆ ਰ‌ਈ ਐ, ਇੱਕ ਮਿੰਟ ਮੈਂ ਸੈਟ ਕਰ ਲਾਂ, ਹੁਣ ਆ ਰੀ ਏ।
ਬਸ ਹੁਣ
ਠੀਕ ਐ, ਹੋਰ ਕੀ ਕਰਦੇ ਪ‌ਏ, ਠੀਕ ਹੋ ਤੁਸੀਂ?
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ?
ਹੋਰ ਤੁਸੀਂ ਕੀ ਕਰ ਰੇ ਸੀ? ਹੈਲੋ। ਹੈਲੋ।
ਹਾਂਜੀ-ਹਾਂਜੀ।
ਹਾਂਜੀ ਕੀ ਕਰਦੇ ਪਏ ਸੀ?
ਮੈਂ ਬਸ ਹੁਣੇ ਸ਼ਾਮੀ ਦੀ ਚਾਹ-ਪਾਣੀ ਪੀਤਾ ਹੁਣੇ ਚਾਹ ਪੀ ਕੇ ਫ੍ਰਰੀ ਹੋਏ ਸੀ, ਹਾਂਜੀ।
ਅੱਛਾ, ਕਿਤੇ ਘੁੰਮਨ ਨੀ ਗੇ ਤੁਸੀਂ?
ਹਾਂਜੀ ਗਏ ਸੀ ਅਸੀਂ, ਦੋ, ਦੋ-ਤਿੰਨ ਦਿਨ ਹੋ ਗਏ ਸੀ। ਘੁੰਮਣ, ਹਾਂਜੀ ਗਏ ਸੀ ਘੁੰਮਣ ਅਸੀਂ।
ਅਸੀਂ ਵੀ, ਅਸੀਂ ਵੀ ਜਾਣਾ ਐ ਨਾ। ਤੇ ਮੈਂ ਸੋਚਦੀ ਸੀ ਕਿ ਤੁਹਾਨੂੰ ਪੁੱਛਾਂ ਕਿ ਕੋਈ ਵਧੀਆ ਜੀ ਜਗ੍ਹਾ ਦੱਸੋ ਜਿੱਥੇ ਅਸੀਂ ਘੁੰਮਣ ਜਾ ਸਕੀਏ ਫੈਮਲੀ ਪੂਰੀ।
ਹਾਂਜੀ ਏਥੇ ਇੱਕ ਨਾ, ਮਾਨਸਰ ਝੀਲ ਏ, ਮਾਨਸਰ ਝੀਲ।
ਅੱਛਾ-ਅੱਛਾ।
ਹਾਂਜੀ, ਮਾਨਸਾਰ ਝੀਲ ਤੇ ਓਥੇ ਕਾਫੀ ਅੱਛਾ ਮੌਸਮ ਐ, ਠੰਡੀ ਜਗ੍ਹਾ, ਪਾਰਕ ਵਗੈਰਾ ਬੜੇ ਅੱਛੇ ਬਣੇ ਦੇ ਐ।
ਅੱਛਾ-ਅੱਛਾ। ਓਈ ਮਾਨਸਰ ਝਿਲ ਨਾ ਜਿੱਥੇ ਬੋਤ ਸਾਰੀਆਂ ਮੱਛਲੀਆਂ ਵੀ ਐ, ਤੁਸੀਂ ਓਨਾਂ ਨੂੰ ਆਟਾ ਪਾ ਸਕਦੇ ਓ। ਅੱਛਾ-ਅੱਛਾ, ਅਸੀਂ ਵੀ ਗਏ ਸੀ ਬੋਤ ਪਹਿਲੇ।
ਅੱਛਾ, ਹੁਨ ਤੇ ਬੜੇਆ, ਬੜਾ ਸਈ ਹੋ ਗਯਾ ਦਾ ਓਥੇ।
ਅੱਛਾ-ਅੱਛਾ।
ਹਾਂਜੀ, ਬੋਤ ਸਾਫ਼-ਸਫ਼ਾਈ ਐ, ਪਾਨੀ ਝੀਲ 'ਚ ਬੋਟਿੰਗ ਕਰੋ ਤੁਸੀਂ। ਜਾਓ ਵਿੱਚ ਪਾਣੀ ਦੇ ਜਾਨਾ ਐ, ਜੇੜਾ ਜਾ ਸਕਦਾ ਜਾਏ, ਝੂਲੇ ਲੱਗੇ ਦੇ ਆ ਓਥੇ ਝੂਟੇ ਲੋ। ਤੁਸੀਂ ਮੱਛੀਆਂ ਨੂੰ, ਹਾਂਜੀ ਮੱਛੀਆਂ ਨੂੰ ਆਟਾ ਚਾਹੇ ਤੁਸੀਂ ਅਪਨੇ ਘਰੋਂ ਆਟਾ ਗੁੰਨ ਕੇ ਲੈ ਜਾਓ। ਚਾਹੇ ਤੁਸੀਂ ਓਥੇ ਆਟਾ ਵੇਚਨ ਆਲੇ ਮਿਲਦੇ ਵੀ ਨੇ ਭਾਈ। ਉਹ ਵੀ ਗੁੰਨੇ ਦਾ ਆਟਾ ਦੇ ਦਿੰਦੇ ਆ, ਹਾਂਜੀ ਜਿੰਨੇ ਦਾ ਮਰਜੀ ਲੋ। ਵੀਹ ਦਾ ਲਵੋ, ਪੰਜਾਹ ਦਾ ਲਵੋ, ਸੌ ਦਾ ਲਵੋ, ਅਪਨੀ ਮਰਜ਼ੀ ਐ ਜਿੰਨਾ ਤੁਸੀਂ ਲੈਣਾ ਆਟਾ, ਗੁੰਨਿਆ ਦਿੰਦੇ ਆਟਾ।
ਅੱਛਾ-ਅੱਛਾ। ਔਰ, ਔਰ-ਔਰ ਦੱਸੋ ਕੋਈ ਤੁਹਾਨੂੰ ਕੋਈ ਇਤਿਹਾਸ ਪਤਾ ਏਦਾ ਕੁਛ?
ਹਾਂਜੀ।
ਤੁਹਾਨੂੰ ਕੋਈ ਇਤਿਹਾਸ ਪਤਾ ਏਦਾ ਮਾਨਸਰ ਝੀਲ ਦਾ, ਕੀ ਕੀ ਇਤਿਹਾਸ ਏਦਾ?
ਹਾਂਜੀ, ਸਾਡੇ ਏਥੇ ਨਾ ਹਿੰਦੂ, ਕਾਫੀ ਜਣੇ ਨਾ ਹਿੰਦੂ। ਓਨਾਂ ਦੇ ਨਾ ਕੋਈ ਦੇਵਤੇ ਐ ਉਸ ਝੀਲ 'ਚ। ਓ ਝੀਲ ਬੋਤ ਡੂੰਘੀ ਏ ਤੇ ਓ ਓਨਾਂ ਦੇ ਦੇਵ ਤੇ ਐ, ਜਿਸ ਤਰਾਂ ਦੇਵਤੇ ਆਖਦੇ, ਸਾਡੇ ਦੇਵਤੇ ਐ ਅੰਦਰ। ਜਿਦਾ ਸ਼ੇਸ਼ ਨਾਗ ਲਾ ਲੋ ਤੁਸੀਂ ਹਾਂਜੀ ਓ ਨੇ ਓਥੇ। ਓ ਕੋਈ ਕਿਸਮਤ ਆਲਾ ਹੋਏ ਓਨੂੰ ਈ ਦਰਸ਼ਨ ਹੁੰਦੇ ਐ। ਤੇ, ਹਾਂ। ਓ ਹੈ, ਓਦੇ ਪਰਿਕਰਮਾ ਖਰੇ ਕਿੰਨੀਆਂ ਕਹਿੰਦੇ ਨੇ ਕਰੋ। ਤੇ ਜੋ ਮੰਗੋ ਮਿਲਦਾ, ਪਰ ਓਦੀ ਬੜਾ ਵੱਡਾ ਓ ਏ, ਝੀਲ ਬੜੀ ਵੱਡੀ ਏ। ਪੂਰੀ ਬੰਦਾ ਕਰ ਨੀ ਸਕਦਾ ਬੜਾ ਔਖਾ ਐ ਉਸ ਝੀਲ ਦਾ ਇੱਕ ਚੱਕਰ ਵੀ ਲਗਾਨਾ ਬੋਤ ਲੰਬੀ ਏ ਬੋਤ ਜਾਦਾ। ਹਾਂਜੀ-ਹਾਂਜੀ।
ਹਾਂਜੀ, ਮੈਂ ਸੁਣਿਆ ਸੀ ਕਿ ਓ ਹੈਗੀ ਐ ਮਤਲਬ ਮੈਨੂੰ ਇਤਿਹਾਸ ਨਹੀਂ ਪਤਾ ਸੀ ਕਿ ਕੀ ਇਤਿਹਾਸ ਸੀ ਓਦਾ, ਹਾਂਜੀ।
ਤੇ ਹੁੰਦੇ ਆ ਹਿੰਦੂ ਹਨ ਨਾ ਸਾਡੇ ਇੱਧਰ ਹਿੰਦੂ ਇਹ ਸਾਰੇ ਹਨ ਇਹ ਹਿੰਦੂਆਂ ਦੇਵਤੇ ਨੇ ਉਹ ਫਿਰ ਉਹਨਾਂ ਦੀ ਕੋਈ ਹਮ ਜਿਸ ਤਰ੍ਹਾਂ ਸਾਡੇ ਗੁਰਪੁਰਬ ਲੱਗਾ ਲਓ ਉਹਨਾਂ ਦਾ ਵੀ ਇੱਕ ਮੇਲਾ ਲੱਗਦਾ।
ਅੱਛਾ ਅੱਛਾ।
ਹਾਂਜੀ ਉਹ ਫੇਿਰ ਸਾਰੇ ਬਰਾਦਰੀ ਹੁੰਦੀ ਨਾ ਦੀ ਬਰਾਦਰੀ ਦੇ ਲੋਕੀ ਸਾਰੇ ਫਿਰ ਇਕੱਠੇ ਹੋ ਕੇ ਉੱਥੇ ਜਾਂਦੇ ਆ ਫਿਰ ਉਹਨਾਂ ਦੀ ਆਪਣੀ ਕੋਈ ਰਾਹ ਰ ਧੋਨੀ ਆ ਫੇਰ ਉੱਥੇ ਜਾ ਕੇ ਉਹ ਕਰਦੇ ਆ ਜਿਸ ਤਰ੍ਹਾਂ ਹੁਣ ਕਿਸੇ ਦਾ ਇਹਨਾਂ ਦੇ ਵਿਆਹ ਵੀ ਹੋਏ ਨਾ ਇਹਨਾਂ ਦਾ ਤੇ ਫੇਰ ਇਹ ਅਪ ਜਿਹੜੇ ਨਵੇਂ ਵੋਟੀ ਹੁੰਦੀ ਏ ਉਹ ਲਾੜਾ ਹੁੰਦਾ ਉਹਨੂੰ ਲੈ ਕੇ ਫੇਰ ਓ ਉੱਥੇ ਜਾਂਦੇ ਆ ਮੱਥਾ ਟੇਕਣ
ਅੱਛਾ ਅੱਛਾ।
ਹਾਂਜੀ ਪਹਿਲਾਂ ਇਹਨਾਂ ਨੂੰ ਉੱਥੇ ਟੇਕਣਾ ਫੇਰ ਬਾਕੀ ਬਾਅਦ ਚ ਤੇ ਉੱਥੇ ਫੇਰ ਅਪਨੀ ਜੋ ਸੁੱਖਣ ਕੀਤੀ ਹੁੰਦੀ ਇਹਨੇ ਮਨੋਕਾਮਨਾ ਲਾ ਲੋਓਏ ਹਿੰਦੂਆਂ ਚ ਸੁੱਖ ਖਣਾ ਕਹਿੰਦੇ ਆ ਮਨੋਕਾਮਨਾ ਜੋ ਵੀ ਮੰਗੀ ਦੀ ਹੋਏ ਫੇਿਰ ਉੱਥੇ ਜਾ ਕੇ ਉਹ ਪੂਰੀ ਕਰਦੇ ਹੈ। ਤੇ ਉਹ ਮੱਥਾ ਟੇਕਦੇ ਆ ਜੋ ਫਿਰ ਸੁੱਖਿਆ ਹੁੰਦਾ ਸੀ ਇਹ ਚੜਾਵਾਂਗੇ ਉਹ ਚੜਾਵਾਂਗੇ ਫੇਰ ਉਹ ਉੱਥੇ ਜਾ ਕੇ ਨਾ ਕਰਦੇ ਹੈ। ਤੇ ਹਾਂ
ਮੈਂ ਵੀ ਇਹ ਸੋਚਦੀ ਮੈਂ ਕਿਹਾ ਚਲੋ ਮੈਂ ਪੁੱਛਾਂਗੀ ਤੁਹਾਨੂੰ ਕੀ ਇਤਿਹਾਸਕੀ ਕਿਹੜੀ ਜਗ੍ਹਾ ਹੈ ਜਿੱਥੇ ਅਸੀਂ ਘੁੰਮ ਸਕਦੇ ਹਾਂ।
ਹਾਂਜੀ ਘੁੰਮ ਸਕਦੇ ਓ ਕਾਫ਼ੀ ਪੇੜ ਨੇ ਰਸਤੇ ਚ ਜਾਓ ਰਸਤੇ ਚ ਬੰਦਾ ਬਹਿ ਜਾਂਦਾ ਮਗਰ ਜਿਹੜੀ ਹੈ ਝੀਲ ਇਹਦਾ ਤੇ ਨਜ਼ਾਰਾ ਹੀ ਵੱਖਰਾ ਨਾ।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
ਹਾਂ ਇਹਦਾ ਨਜ਼ਾਰਾ ਵੱਖਰਾ। ਪਾਰਕ ਬਣੇ ਦੇ ਆ ਆਪਣਾ ਬਹਿ ਜਾਓ ਉੱਥੇ ਕੈਂਪਿੰਗ ਵਗੈਰਾ ਕਰੋ ਤੁਸੀਂ ਆਪਣੇ ਘਰੋਂ ਸਮਾਨ ਲੈ ਜਾਓ। ਹੋਟਲ ਵੀ ਹੈ ਨੇ ਦੁਕਾਨਾਂ ਵੀ ਹੈ ਨੇ ਤੁਸੀਂ ਜੋ ਖਾਣਾ ਪੀਣਾ ਉਹ ਲੈ ਜਾਓ। ਅਗਰ ਜੇ ਨਹੀਂ ਕੋਈ ਖਾਂਦਾ ਤੇ ਆਪਣੇ ਘਰੋਂ ਚੀਜ਼ ਬਣਾ ਕੇ ਲੈ ਜਾਓ ਉੱਥੇ ਤੁਸੀਂ ਅਪਣੀ ਗੈਸ ਵੀ ਛੋਟੀ ਲੈ ਜਾ ਸਕਦੇ ਹੋ। ਖਾਣ ਪੀਣ ਦਾ ਸਿਸਟਮ ਜੋ ਵੀ ਹੋਏਗਾ ਹਾਂਜੀ ਹਾਂਜੀ ਫੇਰ, ਕਰ ਸਕਦੇ ਓ ਚੱਦਰ ਡਾਅ ਕੇ ਅ, ਘਰੇ ਅਸੀ ਗਏ ਹੀ ਤੇ ਉੱਥੇ ਕੋਈ ਮੰਦਿਰ ਦੇ ਮੰਡਲੀ ਇੱਕ ਆਏ ਦੀ
ਅੱਛਾ ਅ
ਉਹ ਹਾਂ ਉਹ ਕੋਈ ਗੁਰੂ ਜੀ ਨੇ ਸ਼ੁਕਰਾਨਾ ਗੁਰੂ ਜੀ ਨੇ ਕੋਈ ਤੇ ਉਹਨਾਂ ਦੀ ਸਾਰੀ ਮੰ ਟਲੀ ਆਈ ਦੀ ਸੀ ਤੇ ਉਹ ਜਨਾਨੀਆਂ ਹੀ ਆਦਮੀ ਹੀ। ਉਹਨਾਂ ਨੇ ਫੇਰ ਉੱਥੇ ਬਣਾਇਆ ਦਾ ਸੀ ਪ੍ਰਸ਼ਾਦ ਬਣਾਇਆ ਦਾ ਹੀ। ਤੇ ਹਾਂਜੀ ਪ੍ਰਸ਼ਾਦ ਦਿੰਦੇ ਪਏ ਹੀ ਮੈਂ ਕਿਹਾ ਚਲੋ ਅਸੀਂ ਵੀ ਬਾਨੇ ਨਾਲ ਸਾਡੇ ਵੀ ਕਰਮਾਂ ਚ ਹੈਵੇਗਾ ਸੀ ਪ੍ਰਸ਼ਾਦ ਕੋਈ ਵੀ ਹੋਵੇ ਲੰਗਰ ਕੋਈ ਵੀ ਹੋਵੇ ਛੱਕ ਲੈਣਾ ਚਾਹੀਦਾ। ਫੇਰ ਅਸੀਂ ਹਾਂ ਅਸੀਂ ਵੀ ਉੱਥੇ ਫੇਰ ਲੰਗਰ ਛੱਕਿਆ ਉਹਨਾਂ ਨੇ ਬਣਾਏ ਦੇ ਹੀ ਉਹ ਆਟੇ ਦੇ ਅ ਉਹ ਪੂੜੀਆਂ ਟਾਈਪ ਆਟੇ ਦੀਆਂ ਇਹਨਾ ਦੜੋਂ ਦਾ ਆਟਾ ਹੁੰਦਾ ਹੈ ਇੱਕ ਉਹ ਬਣਾਏ ਦਾ ਸੀ ਫਿਰ ਉਹਨਾਂ ਨੇ ਸਿਊਲ ਬਣਾਈ ਦੀ ਸੀ। ਆਲੂ ਬਣਾਏ ਦੇ ਹੀ ਦਹੀਂ ਵਾਲੇ ਆਲੂ ਬਣਾਏ ਦੇ ਹੀ ਫੇਰ ਫੇਰ ਉਹਨਾਂ ਨੇ ਖੀਰ ਬਣਾਈ ਦੀ ਹੀ ਨਾਲ। ਤੇ ਫੇਰ ਅਸੀਂ ਵੀ ਖਾਧੀ ਉਹਨਾਂ ਨੇ ਖੀਰ ਸਾਨੂੰ ਵੀ ਦਿੱਤੀ। ਫੇਰ ਅੱਸੀਂ ਵੀ ਖਾਧੀ ਖੀਰ।
ਤੁਸੀਂ ਕਦੋਂ ਗਏ ਹੀ।
ਅਸੀਂ ਕੋਈ ਅਸੀਂ ਪੰਜ ਛੇ ਮਹੀਨੇ ਹੋ ਗਏ ਸੀ।
ਅੱਛਾ ਅੱਛਾ।
ਹੁੰ। ਤੇ, ਉਹ ਫੇਰ ਖੀਰ ਬਣਾਈ ਦੀ ਹੀ ਉਹਨਾਂ ਨੇ, ਪ੍ਰਸ਼ਾਦ ਮ ਕੀ ਅਸੀਂ ਵੀ ਉਹ ਲੰਗਰ ਛੱਕਿਆ ਤੇ ਇਹ ਹੈ ਕਿ ਅਪਨਾ ਲੰਗਰ ਤੁਸੀਂ ਆਪੇ ਹੀ ਖਾਓ, ਕਿਸੇ ਨੂੰ ਦੇਣਾ ਨਹੀ ਹੈਗਾ ਜਿਸ ਤਾਂ ਤੁਸੀਂ ਦੋ ਪੂੜੀਆਂ ਲਈਆਂ ਦੋ ਤੁਸੀਂ ਆਪੇ ਹੀ ਖਾਣੀਆਂ ਆਲੂ ਅਗਰ, ਤੁਹਾਡੇ ਪਏ, ਜੂਠਾ ਨੀ ਛੱਡਣ ਦਿੰਦੇ ਵਿੱਚ ਕਹਿੰਦੇ ਕੀ, ਆਖਦੇ ਆ ਪੂਰਾ ਖਾਲੀ ਕਰੋ ਪਲੇਟ 'ਚ, ਅ ਅਹ ਛੱਡਣਾ ਨੀ ਹੈਗਾ
ਅੱਛਾ, ਹਾਂਜੀ! ਨਾਮ ਤੇ ਸੁਣਿਆ ਦਾ ਬਹੁਤ ਅਸੀ ਵੀ ਗੁਰੂ ਜੀ ਦਾ। ਹਾਂਜੀ, ਹਾਂਜੀ!
ਉਹ ਫੇਰ ਆਖਦੇ ਕਿ, ਆਪਣਾ ਪ੍ਰਸ਼ਾਦ ਤੁਹਾਨੂੰ ਤੁਸੀਂ ਆਪੇ ਹੀ ਖਾਣਾ, ਦੂਸਰੇ ਬੰਦੇ ਨੂੰ ਨਹੀ ਦੇਣਾ, ਕਿਉਂਕਿ ਇਹ ਤੁਹਾਨੂੰ ਬਲੈਸ ਕਿੱਤੇ ਦਾ ਪ੍ਰਸ਼ਾਦ ਮਿਲਦਾ, ਬਲੈਸਿੰਗ ਹੁੰਦੀਆਂ ਨੇ ਇਹਦੇ 'ਚ, ਮੈਂ ਕਿਹਾ, ਅੱਛਾ, ਠੀਕ ਹੈ। ਫੇਰ ਓ ਭਾਈ, ਤੁਸੀਂ ਕਿਸੇ ਨੂੰ ਨੀ ਦੇਣਾ। ਤੁਹਾਡੀਆਂ ਜੋ, ਬਲੈਸਿੰਗ ਹੋਣਗੀਆਂ, ਦੂਸਰੇ ਬੰਦੇ ਕੋਲ ਚੱਲ ਜਾਣਗੀਆਂ, ਮਤਲਬ ਕੀ, ਕਿਸੇ ਨੂੰ ਤੁਸੀਂ ਦੇਣਾ ਹੀ ਨਹੀਂ ਹੈਗਾ। ਜਿਹਨੂੰ-ਜਿਹਨੂੰ ਮਿਲਿਆ ਦਾ ਨਾ
ਹਾਂਜੀ, ਅੱਛਾ!
ਤੇ ਫੇਰ ਇਹਦੇ ਵਿੱਚ ਜੂਠਾ ਨੀ ਸੁੱਟਣਾ ਪ੍ਰਸ਼ਾਦ, ਪੂਰੀ ਪਲੇਟ ਖਾਲੀ ਕਰੋ ਤੁਸੀਂ ਹਾਂ, ਉਹਦੀ ਪਲੇਟ ਖਾਲੀ ਕਰੋ ਤੇ ਫੇਰ, ਮਾਸਾ ਵੀ ਨੀ ਛੱਡਣ ਦਿੰਦੇ ਵਿੱਚ ਕਿਸ ਤਰ੍ਹਾਂ ਅਸੀਂ ਹੈ ਨਾ ਛੱਡੋ ਥੋੜਾ ਜਿਹਾ ਰਹਿ ਗਿਆ, ਰਹਿਣ ਦਿੰਦੇ ਹਾਂ ਹਮ ਬਚ ਗਿਆ ਜਾਂ ਕੁੱਛ ਬਚ ਗਿਆ ਉਹ ਕਹਿੰਦੇ ਪੂਰਾ ਖਾਲੀ ਕਰੋ ਪਲੇਟ, ਪੂਰੀ ਖਾਲੀ ਹੋਣੀ ਚਾਹੀਦੀ
ਅੱਛਾ
ਹਾਂਜੀ, ਉਹ ਜੂਠ ਨੀ ਛੱਡਣ ਦਿੰਦੇ ਵਿੱਚ, ਤੇ ਫੇਰ ਅਸੀਂ ਖਾਧਾ ਪ੍ਰਸ਼ਾਦ ਹਾਂਜੀ, ਫੇਰ ਬੜਾ ਸਵਾਦ ਪ੍ਰਸ਼ਾਦ ਬਣਾਇਆ ਦਾ ਸੀ ਉਹਨਾਂ ਨੇ ਪ੍ਰਸ਼ਾਦ ਤੇ ਪ੍ਰਸ਼ਾਦ ਹੀ ਲੰਗਰ, ਲੰਗਰ ਕੋਈ ਵੀ ਹੋਵੇ ਦੇਖੋ ਲੰਗਰ ਕੋਈ ਵੀ ਹੋਵੇ, ਤੇ ਸਵਾਦ ਹੁੰਦਾ ਹੀ ਹੈ। ਉਹ 'ਚ ਪਰਮਾਤਮਾ ਦਾ ਨਾਮ ਹੁੰਦਾ ਤੇ ਉਹ, ਹਰ ਇੱਕ ਚੀਜ਼ ਸਵਾਦ ਲਗਦੀ ਹੈ, ਭਾਵੇ ਹਿੰਦੂਆਂ ਦਾ ਲੰਗਰ ਹੋਵੇ ਤੇ ਭਾਵੇ ਸਿੱਖਾਂ ਦਾ ਲੰਗਰ ਹੋਵੇ, ਇਹ ਤੇ ਪ੍ਰਸ਼ਾਦ ਹੀ ਲੰਗਰ ਪ੍ਰਸ਼ਾਦ ਹੀ ਹੈ ਸਾਰਾ
ਹਾਂਜੀ, ਸਹੀ ਗੱਲ ਹੈ
ਫੇਰ ਓ, ਫੇਰ ਉੱਥੇ ਉਹਨਾਂ ਨੇ, ਕੀਰਤਨ ਕੀਤਾ ਸਤਸੰਗ ਕਰਦੇ ਪਏ ਸੀ, ਉਹਨਾਂ ਦੀ ਮੰਡਲੀ ਜਿਹੜੀ ਆਈ ਸੀ, ਸਤਸੰਗ ਕੀਤਾ ਉਹਨਾਂ ਨੇ।
ਅੱਛਾ, ਅੱਛਾ!
ਹਾਂਜੀ, ਸਤਸੰਗ ਫੇਰ ਉਹਨਾਂ 'ਚ ਨੱਚਦੇ ਵੀ ਹੈਗੇ ਨੇ, ਚੰਗਾ ਫੇਰ! ਨੱਚਦੇ ਪਏ ਸੀ ਮਤਲਬ ਆਪ ਆਪਣੇ ਖੁਸ਼ ਹੀ ਸਾਰੇ! ਕਹਿੰਦੇ ਨੱਚ ਕੇ ਜਿਆਦਾ ਵਧੀਆ ਹੁੰ ਹਾਂ, ਸਭ ਆਦਮੀ-ਜਨਾਨੀ ਸਭ ਨੱਚਦੇ ਪਏ ਸੀ ਇੱਥੇ, ਤੇ ਅਸੀਂ ਵੀ ਖੜੇ ਹੋਏ ਕੋਲ ਅਸੀਂ ਵੀ, ਬੜਾ ਸੋਹਣਾ ਨਜ਼ਾਰਾ ਦੇਖਿਆ। ਮੈਂ, ਚਲੋ, ਇਸੇ ਬਹਾਨੇ ਸਾਨੂੰ ਵੀ ਪ੍ਰਸ਼ਾਦ ਮੂੰਹ ਲਾਉਣ ਨੂੰ ਮਿਲ ਗਿਆ। ਅਸੀਂ ਵੀ ਫੇਰ ਹਾਂ, ਅ ਅਸੀਂ ਵੀ ਫੇਰ ਖਾਧਾ ਪ੍ਰਸ਼ਾਦ।
ਅੱਛਾ।
ਹਾਂਜੀ, ਹਾਂ। ਬਸ, ਤੁਸੀਂ ਜਾਓ, ਕੋਈ ਨੀ। ਸਫ਼ਰ ਤੇ ਹੈ, ਮਗਰ ਆਪਣੀ ਗੱਡੀ 'ਚ ਹੀ ਜਾ ਸਕਦਾ ਬੰਦਾ। ਪਤਾ ਨੀ, ਬੱਸਾਂ ਦਾ ਸ਼ਾਇਦ ਟਾਈਮ ਹੁੰਦਾ ਹੋਣਾ। ਸਾਨੂੰ ਤੇ ਪਤਾ ਨੀ ਹੈ ਟਾਈਮ ਬੱਸ ਬਸਾਂ ਦਾ ਹੈਗਾ ਕੇ ਨਹੀਂ ਹੈਗਾ। ਮਗਰ ਬੜੀ ਦੂਰ ਏ ਹਾਂਜੀ, ਹਾਂਜੀ! ਆਪਣੇ ਸਵੇਰੇ ਨਿਕਲੋ, ਸ਼ਾਮੀ ਤੱਕ ਤੁਸੀਂ ਛੇ-ਸੱਤ ਵਜੇ ਨਾਲ ਘਰ ਹੋ ਜਾਂਦੇ ਹੋ। ਤੇ, ਹਾਂ, ਤੇ ਕਾਫ਼ੀ, ਪਹਾੜੀਆਂ ਵਾਲਾ ਰਸਤਾ ਏ। ਤੇ ਅਸੀਂ ਵੀ ਸਾਡੀ ਵੀ ਫੈਮਿਲੀ ਗਈ ਸੀ। ਅਸੀਂ ਫੈਮਿਲੀ ਗਈ ਸੀ ਸਾਰੀ, ਤੇ ਹਾਂਜੀ, ਫੈਮਿਲੀ ਗਈ ਸੀ ਸਾਡੀ।
ਅੱਛਾ, ਉਹੀ ਮੈਂ ਸੋਚ ਰਹੀ ਸੀ, ਕਿ ਚਲੋ ਕਿਤੇ ਘੁੰਮ ਆਉਦੇ ਹੁਣ। ਛੁੱਟੀਆਂ ਵੀ ਖੁੱਲ ਜਾਣੀਆਂ ਤੇ ਫੇਰ ਹਾਂਜੀ, ਕਿਉਕਿ ਗਰਮੀ ਬਹੁਤ ਏ। ਤੇ ਮੈੰ ਸੋਚਿਆ ਚਲੋ, ਤੁਹਾਨੂੰ ਪੁੱਛਣੇ ਆ ਕਿ ਕੋਈ ਦੱਸੋ ਜਗ੍ਹਾ, ਜਿੱਥੇ ਅਸੀਂ ਜਾ ਸਕੇ ਇਹ ਮਾਨਸਰ, ਵੈਸੇ ਅਸੀਂ ਗਏ ਹੋਏ ਹਾਂ ਪਹਿਲੇ।
ਅੱਛਾ ਅੱਛਾ, ਉਂ ਤੇ ਕਾਫ਼ੀ ਅੱਛਾ ਸਹੀ ਬਣ ਗਿਆ। ਜਾਣ 'ਚ ਕਿਹੜਾ ਹਰਜ਼ ਹੈ, ਕੋਈ ਜਾਏ ਬੰਦਾ ਦੇਖੇ! ਦੁਬਾਰਾ ਇੰਜੋਏ ਕਰਨਾ ਹੈ ਤੁਸੀਂ। ਤੇ ਹਾਂ ਜਾ ਸਕਦਾ ਬੰਦਾ ਹਾਂਜੀ। ਜਾ ਸਕਦਾ ਬੰਦਾ, ਜਾ ਜਾਣਾ ਚਾਹੀਦਾ।
ਹਾਂਜੀ ਕੋਈ ਨੀ, ਕੋਈ ਨੀ ਅਸੀ ਜਾਵਾਂਗੇ ਫੇਰ ਤੁਸੀਂ ਵੀ ਚੱਲਣਾ ਨਾਲ ਸਾਡੇ।
ਚਲੋ ਕੋਈ ਨੀ ਤੁਸੀਂ ਪ੍ਰੋਗਰਾਮ ਬਣਾਓਗੇ ਤੇ ਕਾਲ ਕਰ ਲੈਣਾ ਤੇ ਚੱਲਾਂਗੇ ਅਸੀ।
ਅੱਛਾ-ਅੱਛਾ, ਹਾਂਜੀ ਕੋਈ ਨੀ ਮੈਂ ਮੈਂ ਸਲਾਹ ਕਰਨੀ ਆ ਫੇਰ ਮੈਂ ਤੁਹਾਨੂੰ ਦੱਸਣੀ ਹਾਂ ਕਦੋਂ ਜਾਣਾ ਫੇਰ ਤੁਸੀਂ ਵੀ ਚੱਲ ਪੈਣਾ ਨਾਲ।
ਠੀਕ ਹੈ-ਠੀਕ ਹੈ, ਠੀਕ ਹੈ ਚੱਲਾਂਗੇ, ਜ਼ਰੂਰ ਚੱਲਾਂਗੇ ਹਾਂਜੀ। ਹਾਂ-ਹਾਂ, ਸਭ ਠੀਕ-ਠਾਕ, ਸਭ ਵਧੀਆ, ਹਾਂਜੀ। ਅੱਛਾ ਜੀ ਚੰਗਾ ਜੀ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।
ਹ